ਵਾਹਿਗੁਰੂ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਜੀ, ਹੈਲੋ।
ਵਾਹਿਗੁਰੂ- ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਭੈਣ ਜੀ।
ਹਾਂ। ਵਾਹਿਗੁਰੂ ਜੀ ਕੀ ਫ਼ਤਿਹ, ਹੋਰ ਜੀ, ਅੱਜ ਕਿਸ ਤਰ੍ਹਾਂ ਯਾਦ ਕਰ ਹਾ।
ਬਸ ਜੀ ਬੜਾ ਦਿਲ ਕਰ ਰਿਹਾ ਸੀ, ਮੈਂ ਕਿਹਾ ਹਾਂ। ਬੜਾ ਦਿਲ ਕਰ ਰਿਹਾ ਸੀ, ਬੜੇ ਦਿਨ ਹੋ ਗਏ ਮੈਂ ਭੈਂਜੀ ਨਾ ਗੱਲ ਹੀ ਨਹੀ ਹੋਈ ਹੋਰ ਠੀਕ-ਠਾਕਿ ਸੇਹਤਾਂ ਠੀਕ ਨੇ ਭੈਣਜੀ। ਚਲੋ ਵਧੀਆ ਹਾਂ ਬਸ-ਬਸ।
ਮੈਂ ਕਰਨਾ ਹੀ ਸੀ, ਹਾਂ ਮੈਂ ਵੀ ਕਰਨਾ ਹੀ ਸੀ ਮੈਂ ਪਤਾ ਕਿਉਂ ਕਰਨਾ ਸੀ, ਮੈਂ ਤਾਂ ਕਰਨਾ ਸੀ, ਮੈਂ ਨਾ ਨਿੰਬੂ ਦਾ ਜਿਹੜਾ ਦਾਲ ਕਹਿੰਦੇ ਨੇ ਅਚਾਰ ਹੋ ਬਣਾਉਂਦੇ ਨੇ ਖੱਟਾ-ਮਿੱਠਾ ਭਰਵਾਂ ਅਚਾਰ ਹਾਂਜੀ-ਹਾਂਜੀ।
ਅੱਛਾ-ਅੱਛਾ ਹਾਂ, ਅੱਜ-ਕੱਲ੍ਹ ਗਰਮੀਆਂ ਚ ਨਿੰਬੂ ਆਉਂਦੇ ਨੇ ਜੀ ਭੈਣ ਜੀ ਬਹੁਤ ਸਵਾਦ ਲੱਗਦਾ ਜੀ ਉਹ ਬਣਾਓ ਐਤਕਿ ਬਹੁਤ ਵਧੀਆ ਬਣੇਗਾ।
ਪਰ ਮਹਿੰਗਾ ਬਹੁਤ ਏ ਨਿੰਬੂ। ਬੋ ਮੈਂਹ
ਮਹਿੰਗਾ ਤੇ ਹੈਗਾ ਥੋੜਾ ਜਿਹਾ ਇਹ ਹੁੰਦਾ ਕਿ ਹੁਣ ਰੇਟ ਘੱਟ ਗਿਆ ਵੈਸੇ ਉਸ ਦਿਨ ਮੈਂ ਲਿਆਇ ਸੀ ਸਾਡੇ ਪਹਿਲੇ ਹੁੰਦਾ ਸੀ, ਅੱਸੀ-ਸੌ ਰੁਪਏ ਪਾਈਆ ਫੇਰ ਕੱਟ ਕੇ ਸੱਤਰ ਆਇਆ। ਫਿਰ ਸੱਠ ਰੁਪਏ ਪਹੀਆ ਆ ਗਿਆ ਜੀ ਹੁਣ ਚਾਲੀ ਰੁਪਏ ਪਾਇਆ ਸੁਣਾਉਂਦੇ ਨੇ, ਜੇ ਕਿੱਲੋ ਲੋਗੇ ਤੇ ਸੌ-ਇੱਕ ਸੌ ਵੀਹ ਦੇ ਦਿੰਦੇ ਨੇ। ਤੇ ਹੁਣ ਤੁਹਾਡੇ ਉੱਧਰ ਦਾ ਪਤਾ ਨੀ ਕੀ ਹਿਸਾਬ
ਤੇ ਉਹ ਫਿਰ ਹਾਂ, ਉਹ ਬੇਟਾ ਗਿਆ ਸੀ ਨਾ ਸ਼ਾਮੀ ਬਾਜ਼ਾਰ ਤੇ ਫਿਰ ਉਹ ਅੱਸੀ ਰੁਪਏ ਕਿੱਲੋ ਉਹਨੂੰ ਮਿਲ ਗਿਆ
ਹਾਂ ਬਸ ਵਧੀਆ ਹੋ ਗਿਆ ਜੀ ਬਸ ਸਾਡੇ ਇੱਥੇ ਵੀ ਇਹੀ ਰੇਟ ਚੱਲ ਰਿਹਾ ਜੀੁ ਹੁਣ।
ਤੇ ਆਹੋ ਉਹ ਫਿਰ ਸੌ ਰੁਪਏ ਤੇ ਲੈ ਆ ਨਿੰਬੂ ਤੇ ਮੈਂ ਸੋਚਿਆ ਕਿ ਤਰ੍ਹਾਂ ਚਾਰ ਪਾਵਾਂ ਮੈਨੂੰ ਸਮਝ ਨੀ ਆਂਦੀ ਪਈ ਤੇ ਫੇਰ ਮੈਂ ਕਿਹਾ ਮੈਂ ਕਰਾਂਗੀ ਫੋਨ ਫਿਰ ਮੈਨੂੰ ਸਵੇਰ ਦਾ ਨਾ ਟਾਈਮ ਹੀ ਨੀ ਫੋਨ ਕਰਨ ਦਾ ਚਲੋ ਸ਼ੁਕਰ ਆ ਤੁਸੀਂ ਕਰ ਲਿਆ
ਨਾ ਮੇਰਾ ਦਿਲ ਉਹ ਐਸ ਤਰ੍ਹਾਂ ਨਾ ਮੇਰਾ ਦਿਲ ਕਰ ਰਿਹਾ ਸੀ ਤੁਹਾਡਾ ਫ਼ੋਨ ਕਰਨ ਦਾ ਦਿਲ ਕੀਤਾ ਮੇਰੇ ਦਿਲ ਨੂੰ ਆਵਾਜ਼ ਆਈ ਵੀ ਭੈਣ ਜੀ ਦਾ ਦਿਲ ਕਵੇਆ ਮੈਂ ਫੋਨ ਕਰ ਲਿਆ ਉਹ ਦਿਲ ਦੀ ਦਿਲ ਦਾ ਫੋਨ ਪਹਿਲੇ ਦਿਲ ਦਾ ਫੋਨ ਪਹਿਲੇ ਲੱਗ ਜਾਂਦਾ ਐ ਨਾ
ਬੜੀ ਵਧੀਆ ਬੜੀ ਅੱਛੀ ਗੱਲ ਕੀਤੀ ਜ ਤੇ ਉਹਔ ਖਾ ਲ ਕੀ ਖਾਂਦਾ ਜੇ ਲੰਚ ਚ
ਲੰਚ ਲੰਚ ਜੀ ਅੱਜ ਤਾਂ ਅਸੀਂ ਬਸ ਨੋਰਮਲ ਹੀ ਖਾਧਾ ਜੀ ਬ੍ਰੈਡ ਟੋਸਟ ਬਣਾਏ ਸੀ ਅੱਜ ਬਸ ਦਿਲ ਨਹੀਂ ਕਰ ਰਹੇ ਸਬਜ਼ੀ ਬਣਾਈ ਦੀ ਸੀ ਕੱਲ ਆਲੂ ਫਲੀਆਂ ਦੀ ਤੇ ਮੈਂ ਕਿਹਾ ਚਲੋ ਅੱਜ ਬ੍ਰੈਡ ਟੋਸਟ ਦੇ ਕੇ ਖਾਓ ਦੁਪਹਿਰੇ ਨਾਲ ਨਿੰਬੂ ਪਾਣੀ ਦੇ ਨਾਲ ਬ੍ਰੈਡ ਟੋਸਟ ਇੱਕ ਦੋ ਦੋ ਖਾ ਲਏ ਸੀ ਹੋਰ ਥੋੜਾ ਚੇਂਜ ਵੀ ਹੁੰ ਆਟਾ ਨੀ ਖਿਛਣਾ ਚਾਲ ਵੀ ਖਾ ਲਿਆ ਬਥੇਰੀ ਵਾਰੀ ਮੈਂ ਕਿਹਾ ਚਲ ਬ੍ਰੈਡ ਟੋਸਟ ਖਾਓ ਸਵੇਰੇ ਅਪਨਾ ਕੀ ਕਹਿੰਦੇ ਨੇ ਇਹਨੂੰ ਮਿਸੇ ਉਹ ਪ੍ਰਸ਼ਾਦੇ ਸੀ ਕੀ ਬੋਲਦੇ ਉਹਨੂੰ ਆਪਣਾ ਤੁਹਾਡੇ ਵੇਸ ਣ ਨਾਲੇ ਉਹਦੇ ਨਾਲ ਲੱਸੀ ਪੀ ਲਈ ਸੀ ਤੇ ਫੇਰ ਹੁਣ
ਤੁਸੀ ਤਾਂ ਬੜੀ ਵਧੀਆ ਵਧੀਆ ਚੀਜ਼ਾਂ ਖਾਂਦੇ ਹੋ ਬਾਈ ਕਮਾਲ ਹੋ ਬਹੁਤ ਅੱਛੀ ਅੱਛੀ ਚੀਜ਼ਾਂ ਬਣਾ ਬਣਾ ਕੇ ਖਾਂਦੇ ਹੋ ਮੈਮ ਤੁਸੀਂ ਨਿੰਬੂ ਦਾ ਅਚਾਰ ਦੱਸਦੋ
ਤੁਸੀਂ ਕੋਈ ਜ਼ਿਆਦਾ ਮੁਸ਼ਕਿਲ ਨਹੀਂ ਹੈ ਭੈਣ ਜੀ ਥੋੜਾ ਜਿਹਾ ਬਸ ਜਹਾ ਮਿਹਨਤ ਦਾ ਕੰਮ ਹੀ ਹੈ ਮਸਾਲਿਆਂ ਦਾ ਕੰਮ ਹੈ ਜ਼ਿਆਦਾ ਮੇਨ ਤੇ ਉਹਨੂੰ ਥੋੜ੍ਹਾ ਜਿਹਾ ਹੁੰਦਾ ਹੈ ਵੀ ਧੁਪ ਪਾਂ ਲਵਾਉਣੀਆਂ ਪੈਂਦੀਆਂ ਅੱਜ ਕੱਲ੍ਹ ਧੁੱਪਾਂ ਜਣੀਆਂ ਥੋੜ੍ਹੀ ਜਿਹੀ ਵਧੀਆਂ ਹੈਗੀਆਂ ਜਿਹੜਾ ਧੁਪ ਲੱਗ ਜਾਂਦਾ ਦੋ ਚਾਰ ਤੇ ਉਹ ਅਚਾਰ ਜਿਹੜਾ ਵਧੀਆ ਨਿਕਲ ਆਂ ਪੈ ਗਿਆ ਹਾਂ ਤੇ ਕਰਨਾ ਕੁਛ ਵੀ ਨਹੀਂ ਕੋਈ ਖਾਸ ਗੱਲ ਨਹੀਂ ਹੈਗੀ ਨਿੰਬੂ ਦੇ ਚਾਰ ਫਾੜੀਆਂ ਕਰਲੋ ਐਡ ਕੱਟ ਕੇ ਤੇ ਉਹ ਪੂਰੀ ਤਰ੍ਹਾਂ ਨਹੀਂ ਕੱ ਟ ਨ ਮਤਲਬ ਜਿਵੇਂ ਫਾੜੀਆਂ ਬਣਾਉਂਦੇ ਨਾ ਚਾਰ ਇੰਚ ਬਈ ਦੋ ਵਾਰੀ ਇੱਕ ਸਿੱਧੀ ਇੰਚ ਆਗੂ ਮਾਰ ਕੇ ਇੱਕ ਫਿਰ ਟੇਡਾ ਚਾਕੋ ਚਾਰ ਹੋ ਜਾਂਦੀਆਂ ਹਾਂ ਉਹਦੇ ਵਿੱਚ ਹਾਂ ਉਹਦੇ ਵਿੱਚ ਆਪਣਾ ਨਮਕ ਮਿਰਚ ਦਾ ਦਾ ਮਸਾਲਾ ਪਾਉਣਾ ਜੀ ਨਮਕ ਮੇਰੇ 'ਚ ਆਪਣਾ ਹਾਂ ਉਹ ਮਸਾਲਾ ਬਣਾ ਲੈਣਾ ਤੁਸੀਂ ਉਹਦੇ ਤੁਸੀਂ ਜਵੈਨ ਪਾਾਲੋ ਜੀ ਅਜਵੈਨ ਲਾਲ ਮਿਰਚ ਵੀ ਥੋੜ੍ਹੀ ਜਿਹੀ ਪਾਉਣੀ ਚਾਹੀਦੀ ਹੈ ਕਿਉਂਕਿਾਲ ਮਿਰਚ ਜਿਹੜੀ ਠੀਕ ਹੁੰਦੀ ਥੋੜੀ ਬਹੁਤੀ ਜ਼ਿਆਦਾ ਨਹੀਂ ਪਾਉਂਦੇ ਸੀ ਹਾਂ ਹਾਂ ਥੋੜ੍ਹੀ ਜਿਹੀ ਬਸ ਉਨੀ ਉਨੀ ਨਿੰਮ ਨਮਕ ਪਾ ਲਉ ਜੀ
ਅੱਛਾ ਤੇ ਇਹ ਜੇ ਤ੍ਰੈਪਾ ਨਿੰਬੂ ਆਉਣ ਤੇ ਉਹਦੇ ਚ ਕਿੰਨਾ ਕੁ ਨਮਕ ਪਏ
ਤਰੈਪਾ ਨਿੰਬੂ ਚ ਮੰਨ ਕੇ ਚੱਲੋ ਕੋਈ ਜ਼ਿਆਦਾ ਨਹੀਂ ਹਾਂ ਹਾਂ ਬਈ ਜ਼ਿਆਦਾ ਨੀ ਅੱਠ ਚਾਰ ਨੀ ਪਾਣੇ ਪੰਜ ਪਾ ਲਓ ਉਹਦੇ ਕੋਈ ਵੀ ਚਾਰ ਭਾਈ ਨਮਕ ਪਾਓਗੇ ਨਾ ਤੁਸੀਂ ਖਟੈਸ ਜਿਹੜੀ ਹੈ ਉਹਦੀ ਥੋੜ੍ਹੀ ਕੱਟ ਹੋ ਜਾਂਦੀ ਹੈ ਉਸ ਹਿਸਾਬ ਨਾਲ ਨਮਕ ਯਕੀਨ ਉਹਦਾ ਸਹੀ ਫਿਰ ਮਿੱਠਾ ਪਾ ਸਕਦੇ ਹੋ ਤੁਸੀਂ ਬਾਅਦ ਚੋਂ ਕੋਈ ਚੱਕਰ ਨਹੀਂੀ ਹੈ ਚੀਨੀ ਵੀ ਪਾ ਸਕਦੇ ਹੋ ਫਿਰ ਖੱਟਾ ਮਿੱ ਮਿੱਠਾ ਬਣ ਜਾਂਦਾ
ਤੇ ਮਸਾਲੇ ਕਿਹੜੇ ਕਿਹੜੇ ਪਾਣੇ
ਮਸਾਲੇ ਆ ਸਮਝ ਲਓ ਇਹ ਤੁਸੀਂ ਅਹ ਬਈ ਜਵੈਨ ਤੇ ਪਾਉਣੀ ਤੇ ਨਮ ਨਿੰਬੂ ਵੀ ਪਾਉਣਾ ਉਹ ਨਾ ਨਮਕ ਵੀ ਪਾਉਣਾ ਦੋ ਹੋ ਗਏ ਮਿਰਚ ਪਾਾਲੋ ਤੇ ਹਾਂ ਇਸ ਉਸ ਤੋਂ ਬਾਅਦ ਫੇਿਰ ਤੁਸੀਂ ਉਹ ਪਾਓ ਜੀ ਕੀ ਕਹਿੰਦੇ ਨੇ ਉਹਨੂੰ ਆਪਣਾ ਅ ਗਰਮ ਮਸਾਲਾ ਜਿਹਦੇ ਵਿੱਚ ਸਾਰੇ ਹੁੰਦੇ ਨੇ ਆਪਣੇ ਬਣਾਏ ਹੁੰਦੇ ਨੇ ਚਾਰ ਜ ਕਾਲੀ ਮਿਰਚਾਂ ਵਗੈਰਾ ਪਈਆਂ ਹੋਣ ਗਰਮ ਮਸਾਲਾ ਉਹ ਪਾਉਣਾ ਕਾਲੀ ਮਿਰਚ ਤੇ ਉਹ ਤੇਜ਼ ਪੱਤਾ ਸਾਰਾ ਕੁਛ ਹੁੰਦਾ ਨਾ ਹਾਂ ਜੇ ਆਪਣਾ ਪੀਸ ਦਿਓ ਤੇ ਆਪਣਾ ਵਧੀਆ ਰਹੇਗਾ ਜੇ ਬਾਜ਼ਾਰੋਂ ਮਿਲਦਾ ਅੱਛੇ ਵਾਲਾ ਤੇ ਬਾਜ਼ਾਰੋਂ ਲੈਓ ਬਸ ਉਹ ਪਾ ਲੋ ਜਿਵੇਂ ਪੰਜ ਚਮਚੇ ਉਹਦੇ ਪਾਉਣੇ ਨੇ ਅਤੇ ਡੇਢ ਜਾਂ ਦੋ ਚਮਚਾ ਇਹਦਾ ਪਾ ਲਉ ਮਸਾਲਾ ਬਣਾ ਲ ਲੋ ਬਸ ਕਿਸਮ ਦਾ ਵੀ ਜਿੰਨਾ ਉਹ ਧਨੀਆ ਧਨੀਆ ਨਹੀਂ ਨਹੀਂ ਧਨੀਆ ਦਾ ਵੈਸੇ ਨ ਪਾਉਂਦੇ ਮੇਨ ਤੇ ਉਹੀ ਮਸਾਲੇ ਹੈਗੇ ਨੇ ਦੋ ਤਿੰਨ ਵਸ ਮੇਨ ਮਸਾਲਾ ਜਿਹੜਾ ਦੱਸਿਆ ਨਾ ਤੁਹਾਨੂੰ ਗਰਮ ਮਸਾਲਾ ਮਸਾਲਾ ਉਹ ਇੱਕ ਦੋ ਚਮਚੇ ਤਾਂ ਪਾਉਂਦੇ ਨੇ ਥੋੜ੍ਹਾ ਜਿਹਾ ਉਹਦੇ ਨਾਲ ਅਚਾਰ ਵਜੇ ਵੈਸੇ ਤਾਂ ਨਮਕ ਔਰ ਮਿਰਚ ਨਾਲ ਹੀ ਵਧੀਆ ਬਣ ਜਾਂਦਾ
ਅੱਛਾ
ਮਸਾਲਾ ਇੱਕ ਦੋ ਚਮਚੇ ਉਹ ਪਾ ਲਓ ਜਿਹੜਾ ਉਹ ਚਟਪਟਾ ਔਰ ਵਧੀਆ ਬਣ ਜਾਂਦਾ ਜਿਹੜਾ ਕਰਾਰਾ ਵੀ ਬਣ ਜਾਂਦਾ ਥੋੜਾ ਜ ਪਾਉਣਾ ਹੁੰਦਾ ਕਿਉਂਕਿ ਗਰਮ ਮਸਾਲੇ ਦੇ ਵਿੱਚ ਜਿਹੜਾ ਤੇਜ ਪੱਤਾ ਜੇ ਉਹ ਸਾਰਾ ਕੁਛ ਪੈਂਦਾ ਹੈ ਨਾ ਤੇ ਤਾਂ ਕਰਕੇ ਜ ਹਾਂ ਤੇ ਫੇਰ ਉਸ ਤੋਂ ਬਾਅਦ ਉਹਨੂੰ ਉਹ ਲਾ ਲੋੋ ਜੀ ਸਾਰੇ ਨੂੰ
ਅੱਛਾ
ਰਲਾ ਕੇ ਤੇ ਆਪਣਾ ਉਹਨੂੰ ਅਹ ਧੁੱਪ ਲਵਾ ਲੋ ਜੀ ਪੰਜ ਚਾਰ ਉਹ ਜਿਵੇਂ ਜਿਵੇਂ ਧੁੱਪਾਂ ਲੱਗਣਗੀਆਂ ਉਹਦਾ ਰਸ ਨਿਕਲੇਗਾ ਉਹ ਆਪਣਾ ਹਾਂ ਉਸ ਉਸ ਤੋਂ ਬਾਅਦ ਉਹ ਕਾਲਾ ਪੈਣਾ ਸ਼ੁਰੂ ਹੋ ਜਾਏਗਾ
ਅੱਛਾ
ਜਿੱਦਾਂ ਉਹ ਆਪਣਾਸ ਮਹੀਨੇ ਡੇਢ ਮਹੀਨੇ ਦੇ ਵਿੱਚ ਉਹਨੂੰ ਬਸ ਇਹ ਹੀ ਥੋੜ੍ਹਾ ਜਿਹਾ ਸੰਭਾਲ ਕੇ ਰੱਖਣਾ ਪੈਂਦਾ ਹੈਗਾ ਵੀ ਛਾਂ ਛੂ ਨਾ ਆਪ ਇਧਰ ਉਧਰ ਥੋੜਾ ਧਿਆਨ ਰੱਖਣਾ ਪੈਂਦਾ ਪੈਂਦਾ ਹੈ ਛਾਂ ਮਤਲਬ ਇਹ ਜਿਵੇਂ ਬਈ ਬਈ ਹੁੰਦਾ ਨਾ ਜਿਵੇਂ ਬਈ ਥੋੜਾ ਉਹ ਸੰਭਾਲ ਕੇ ਰੱਖਣਾ ਪੈਂਦਾ ਬਈ ਜਿਵੇਂ ਬਈ ਇਹ ਹੀ ਹੁੰਦਾ ਵੀ ਹੱਥ ਹਾਂ ਹਾਂ ਬਈ ਕੋਈ ਨਾਲੇ ਹੱਥ ਹੁੱਥ ਨਾ ਲੱਗ ਜਾਣ ਤੇ ਉਹ ਵਾ ਆਪਣਾ ਦੋ ਚਾਰ ਜਦੋਂ ਤੁਸੀਂ ਕਰੋਗੇ ਪੰਦਰਾਂ ਅ ਕੁ ਦਿਨ ਮਹੀਨੇ ਦੇ ਵਿੱਚ ਵੀ ਜੇ ਗਰਮੀਆਂ ਜਲਦੀ ਹੋ ਜਾਂਦਾ
ਅੱਛਾ ਅੱਛਾ ਖੰਡ ਕਿੰਨੇ ਕੁ ਪਾ ਦੇ ਬੰਦਾ ਤਰੈ ਭਣੇ
ਹਾਂ ਬਾਕੀ ਐ ਥੋੜਾ ਜਿਹਾ ਪਾਓਗੇ ਨਾ ਤੇ ਉਸ ਤੋਂ ਬਾਅਦ ਜਦੋਂ ਭੁਖੋਗੇ ਜਦੋਂ ਕਾਲਾ ਪੈ ਜਾਏਗਾ ਤੁਸੀਂ ਥੋੜੇ ਜਿਹੇ ਪੰਜ ਛੇ ਚਮਚੇ ਚੀਨੀ ਦੇ ਪਾ ਦੋ ਉਹ ਖੱਟਾ ਮਿੱਠਾ ਬਣ ਜਾਏਗਾ ਹਾਂ ਚੀਨੀ ਪਹਿਲੇ ਉਹ ਪਾਣੀ ਛੱਡ ਜਏਗਾ ਨਾ ਆਪਣਾ ਫਿਰ ਚੀਨੀ ਪਾਓ ਫਿਰ ਥੋੜ੍ਹਾ ਜਿਹਾ ਉਹ ਗਾੜਾ ਹੋ ਜਾਵੇ ਜਿਹੜਾ ਰੱਸਾ ਹੋ ਜਾਏਗਾ ਨਾ ਜਿਹੜਾ
ਅੱਛਾ ਅੱਛਾ
ਕੀ
ਤੇ ਚੀਨੀ ਸਾਬਤ ਹੀ ਪਾਉਣੇ ਜਾਂ ਪੀਸ ਕੇ ਪਾਣੇ
ਪੀਸ ਕੇ ਪਾ ਲਓ ਭਾਵੇਂ ਸਾਬਤ ਪਾ ਲਓ ਉਹ ਰਲ ਜਾਂਦੀ ਆ
ਅੱਛਾ ਅੱਛਾ
ਹਾਂ ਮੇਨ ਤੇ ਮੇਨ ਦੇ ਨਮਕ ਔਰ ਆਪਣਾ ਉਹ ਹੁੰਦਾ ਅਹ ਕਿ ਨਮਕ ਦਾ ਥੋੜ੍ਹਾ ਜਿਆਦਾ ਹੁੰਦਾ ਵੀ ਨਮਕ ਘੱਟ ਪਵੇ ਜੋ ਜ਼ਿਆਦਾ ਬਾਅਦ ਚੋਂ ਬੰਦਾ ਫੇਰ ਪਾ ਸਕਦਾ ਹੈ ਕੋਈ ਥੋੜੇ ਇੱਥੇ ਚੱਲ ਜਾਂਦਾ ਜ਼ਿਆਦਾ ਪੰਜ ਛੇ ਕਿੱਲੋ ਹੋਵੇ ਫਿਰ ਅੰਦਾਜ਼ਾ ਫਿਰ ਜ਼ਿਆਦਾ ਹੁੰਦਾ ਉਹ ਤਰੈਪਾਂ ਦਾ ਤਾਂ ਕੋਈ ਜ਼ਿਆਦਾ ਨਹੀਂ ਹੈਗਾ ਜੇ ਤੁਹਾਨੂੰ ਲੱਗਦਾ ਹੈਗਾ ਤੇ ਉਸ ਹਿਸਾਬ ਨਾਲ ਤੁਸੀਂ ਪਾਾਲਓ ਫਿਰ ਆਪਣਾ ਨਮਕ ਮਿਰਜ਼ ਦਾ ਟੇਸਟ ਹੋ ਜਾ ਜਵੈਨ ਔਰ ਅਹ ਨਮਕ ਔਰ ਮਿਰਚ ਇਹ ਚੀਜ਼ਾਂ ਤਾਂ ਜ਼ਰੂਰੀ ਹੈਗੀਆਂ ਕਿਉਂਕਿ ਜਵੈਨ ਵਾਈ ਵੱਧ ਬੜੀ ਵਧੀਆ ਰਹਿੰਦੀ ਹਾਂ ਬਾਕੀ ਗਰਮ ਮਸਾਲੇ ਦਾ ਇੱਕ ਅੱਧਾ ਚਮਚਾ ਵਧੀਆ ਬਣ ਜਾਏ ਹੋ ਨਹੀਂ ਤੇ ਮੈਂ ਕਹੋਗੇ ਮੈਂ ਭੇਜ ਦਾਂਗਾ ਤੁਹਾਨੂੰ
ਨਹੀਂ ਨਹੀਂ ਨਹੀਂ ਨਹੀਂ ਮੈਂ ਨਿੰਬੂ ਸ਼ਿੰਬੂ ਸਾਰੀ ਤਿਆਰੀ ਕੀਤੀ ਹੋਈ ਹੈ ਬਣਾ ਹ ਤੇ ਮੈਂ ਸੋਚਿਆ ਖਰੇ ਮੈਂ ਗ਼ਲਤ ਨਾ ਬਣਾ ਵੈ ਬੈਠੇ ਹੋਵਾਂ ਮੈਂ ਪੁੱਛਾਂਗੀ ਜਰੂਰ ਤੇ ਬਣਾਇਆ ਜਿਸ ਤਰ੍ਹਾਂ ਦੱਸਿਆ ਵੈਸੇ ਬਣਾਇਆ ਮ ਉਸਸ ਭਰਾ ਮੈਨੂੰ ਆਉਂਦਾ ਨੀ ਸੀਗਾ ਤੇ ਬਣਾਇਆ ਮੈਂ ਉਸੇ ਤਰ੍ਹਾਂ ਹੀ ਫੇਿਰ ਵੀ ਮੈਂ ਸੋਚਿਆ ਇੱਕ ਵਾਰੀ ਪੁੱਛ ਲਾਂ ਕੀ ਕੀ ਨਾਮ ਦਾ ਮੈਂ ਸਾਹੀ ਕੀਤਾ ਤਾਂ ਜਾ, ਕੋਈ ਮੇਰੇ ਕੋਲ ਗ਼ਲਤੀ ਹੋ ਗਈ ਹੈ।
ਨਹੀਂ-ਨਹੀਂ ਤੁਸੀਂ ਕਿਵੇਂ ਬਣਾਇਆ ਫਿਰ।
ਹਾਂ, ਇਸੇ ਤਰ੍ਹਾਂ ਜਿਸ ਤਰ੍ਹਾਂ ਦੱਸਿਆ ਨਾ ਨਿੰਬੂ ਧੋ ਕੇ ਪੂੰਜ ਕੇ ਤੇ ਬਸ ਉਹਓਨਾ ਉਹ ਕਰਨਾ।
ਨਮਸ ਤੇ ਮਿਰਜ। ਜਵੈਨ ਹੂੰ ਬਾਕੀ ਗਰਮ ਮਸਾਲਾ ਤੁਸੀਂ ਪਾਣਾ ਤੇ ਪਾਲੋ ਇੱਕ ਅੱਧਾ ਚਮਚਾ ਨੀ
ਹਾਂ ਨਾ ਗਰਮ ਮਸਾਲਾ ਫਿਰ ਲਿਆਉਣਾ ਪਏਗਾ।
ਹਾਂ, ਨਹੀਂ ਤੇ ਨਹੀਂ। ਤਾਂ ਵੀ ਕੋਈ ਗੱਲ ਨਹੀਂ ਉਹ ਵੈਸੇ ਤੁਹਾਡਾ ਟੇਸਟੀ ਹੋ ਜਾਣਾ ਦੋ-ਤਿੰਨ ਚੀਜ਼ਾਂ ਨਾਲ ਹੀ ਨਾ।
ਹਾਂ, ਜਵੈਨ ਹੈ ਜੀਰਾ ਹੈ।
ਜੀਰਾ ਵੀ ਬੜਾ ਵਧੀਆ ਜੀਰਾ ਵੀ ਵਧੀਆ ਰਹਿੰਦਾ।
ਹਾਂ, ਉਹ ਫੇਿਰ ਮੈਂ ਪਤਾ ਕੀ ਕੀਤਾ ਮੈਂ ਫਿਰ ਉਹ ਮਰਤਬਾਨ ਕੱਚ ਦਾ ਹੈ ਨਾ ਤੇ ਉਹਨੂੰ ਕੋਲਾ ਭਖਾਇਆ ਉੱਪਰ ਮੈਂ ਉਹਦੇ ਹਿਂਗ ਦੀ ਧੂੰਆਂ ਦੇ ਕੇ ਉੱਤੇ ਮੈਂ ਮੂੰਦਾ ਮਾਰ ਕੇ ਤੇ ਮਰਤਬਾਨ
ਅੱਛਾ-ਅੱਛਾ ਬ ਵਧੀਆ ਕੀਤਾ ਉਹ ਧੁਆਣੀ ਦੇਣੀ ਹੁੰਦੀ ਹੈਨਾ ਜੀ।
ਧੋਣੇ ਦੇਤੇ। ਉਹ ਧੂੰਆਂ ਵਿਚ ਰਹਿ ਗਿਆ ਉਹਦਾ, ਉਹ ਬਹੁਤ ਵਧੀਆ ਫਿਰ ਮੈਂ ਕਉ ਫਿਰ ਧੁੱਪ ਫਿਰ ਪਵਾਇਆ ਅਚਾਰ ਹਾਂ, ਹੁਣ ਦੇਖ ਖ
ਨਹੀਂ-ਨਹੀਂ, ਹਫਤਾ ਕੁ ਲਗ ਹੈਗਾ ਹਫ਼ਤਾ ਦਸ ਦਿਨ ਚ ਉਹਨੇ ਰੱਸ ਜਾਨਾ ਹੈਗਾ। ਗਰਮੀਆਂ ਚ ਜਲਦੀ ਹੋ ਜਾਂਦਾ, ਤੁਹਾਡੇ ਉਥੇ ਮੌਸਮ ਦਾ ਕੀ ਹਾਲ ਜ਼ਿਆਦਾ
ਅੱਜ ਬਹੁਤ ਆਂ ਇੰਨੀ ਗਰਮੀ ਅੱਜ ਦੱਸ ਹੀ ਨਹੀਂ ਸਕਦੇ ਬਹੁਤ ਗਰਮੀ, ਬਹੁਤ ਜ਼ਿਆਦਾ ਕਿਉਂਕਿ ਪਹਿਲੇ ਤਾਂ ਇੰਨਾ ਠੰਡਾ ਰਿਹਾ ਮੌਸਮ। ਏਸੀ ਨਹੀਂ ਲਗ ਏਸੀ ਨਹੀਂ ਲਗਾਇਆ ਲਗਾਏ ਪੱਖੇ ਹੋਏ ਨੇ ਏਸੀ ਨੇ ਲਗਾਇਆ ਹਾਂ ਪੱਖੇ ਲਗਾਏ ਹਰ ਬਾਹਾਰ ਬਹੁਤ ਗਰਮੀ ਧੁੱਪ ਪਰ ਹੁਣ ਹਵਾ ਚੱਲਦੀ ਪਈ ਠੰਡੀ ਹੁਣ ਹਵਾ ਚੱਲਣ ਲੱਗ ਗਈ ਉਹ ਬਾਹਰ
ਹਾਂ ਹੁਣ ਹਵਾ ਬਹੁਤ ਚੱਲਦੀ ਪਏ ਆ ਬਾਹਰ ਜਿਸ ਤਰ੍ਹਾਂ ਹਨੇਰੀ ਹਨੇਰੀ ਆਉਣ ਲੱਗੀ ਹਾਂ ਇੱਧਰ ਇਹ ਬੜਾ ਹੋਵੇ ਨਾ ਜਦੋਂ ਮੌਸਮ ਜਰਾ ਗਰਮੀ ਹੁੰਦੀ ਹੈ ਤੇ ਉਹ ਨਾਲ ਹੀ ਠੰਡਾ ਹੋਣਾ ਸ਼ੁਰੂ ਹੋ ਜਾਂਦਾ ਮੌਸਮ ਤਰੇ ਬੜ ਹਾਂ ਉਹ ਨਹੀਂ ਹੈ ਬਈ ਕੋਈ ਖ਼ਰਾਬ ਹੋ ਜਾ ਗਰਮੀ ਜਿਆਦਾ ਹੋ ਜਾ ਜਾਂ ਹੋ ਨਾ ਨਾ ਮੌਸਮ ਸਹੀ ਹੋ ਜਾਂਦਾ
ਚਲੋ ਚਲੋ ਵਧੀਆ ਮਤਲਬ ਹੁਣ ਚਾਰ ਤੁਸੀਂ ਪਾਇਆ ਹੈਗਾ ਤੁਸੀਂ ਕੀਤਾ ਜਸਟਿਡਫਾਈਡ ਕਿ ਬਈ ਤੁਹਾਨੂੰ ਠੀਕ ਪਿਆ ਨਾ ਗਲਤ ਨ ਤੁਹਾਡਾ ਗਲਤ ਜਸਟਿਡ ਫਾਈਡ
ਹਾਂ ਬਸ ਮੈਂ ਤਾਂ ਹੀ ਤੇ ਫੋਨ ਕਰਨਾ ਸੀ ਪਰ ਆ ਹੀ ਗਿਆ
ਹਾਂ ਵ ਮੇਰਾ ਦਿਲ ਕਰ ਯਾਦ ਕਰਦਾ ਵਾਸੀ ਮੈਂ ਕਿਹਾ ਚਲੋ ਬੜੇ ਦਿਨ ਹੋ ਗਏ ਨੇ ਗੱਲ ਨਹੀਂ ਭੈਜੀ ਨਾ ਕਰੀਏ ਗੱਲ
ਹਾਂ ਫਿਰ ਮਸ ਮੈਨੂੰ ਟਾਈਮ ਨ ਲੱਗਾ ਬਸ ਸਵੇ ਤਾਂ ਸੋਚਦੇ ਵੀ ਸੀ ਕਰਨੀ ਆ ਕਰਨੀ ਆ ਤੇ ਫਿਰ ਟੈਮ ਨੀ ਲੱਗਾ ਫਿਰ ਮੈਂ ਸੋਚਿਆ ਚਲੋ ਹੁਣ ਇੱਕ ਨਾਮ ਦਾ ਰੁੱਖ ਕੇ ਹੀ ਕਰਨੀ ਆ
ਹਾਂ ਅੱਛਾ
ਰੁ ਆਹ ਰੁਕਣਾ ਕੀ ਸੀ ਫਿਰ ਉਹ ਮੈਂ ਕੰਮ ਲੱਗ ੱ ਗਈ ਕੰਮ ਕਰਦੇ ਚਲੋ ਫਿਰ ਠੀਕ ਹੈ ਮੈਨੂੰ ਥੋੜਾ ਯਾਦ ਆ ਗਿਆ ਕੰਮ ਠੀਕ ਕੇ